ੳ ਸਾ਼ਸ੍ਰੀ਼ ਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ ਜੀ?
ਵਧੀਆ ਜੀ, ਤੁਸੀਂ ਦੱਸੋ ਘਾਰ ਪਰੀਵਾਰ ਵਧੀਆ ਤੁਆਡਾ?
ਹਾਂਜੀ- ਹਾਂਜੀ ਸਭ ਵਧੀਆ ਜੀ, ਘਰੇ ਵੀ ਅੱ ਹੌਰ ਸੁ਼ਣਾਓ ਕੀ ਕਰਦੇ ਸੀ ਤੁਸੀਂ?
ਮੈਂ ਤੇ ਬਸ ਜੀ ਫ੍ਰਰੀ ਹੈਗਾ ਹਜੇ। ਦੋ ਹਜਾਰ ਤੇ ਜੀ ਮੈਂ ਬਾਹਰੋ ਆਇਆ। ਹ ਅ ਬਾਹਰ ਹੀ ਕਟ ਰਹਿਆ ਅਸੀਂ ਜੋ
ਅੱਛਾ -ਅੱਛਾ -ਅੱਛਾ ਕਿਸੀ ਕੰੰਟਰੀ ਚ ਯਾ ਕਿਵੇਂ ਮਤਲਬ ਅ
ਰਸ਼ੀਆ 'ਚ
ਅੱਛਾ ਅ ਉੱਥੇ ਕੀ ਕਰਦੇ ਓ?
ਵੇਅਰ ਹਾਊਸ ਚ ਕੰਮ ਕਰਨਾ ਜੀ।
ਅੱਛਾ -ਅੱਛਾ ਛੁੱਟੀਆਂ ਤੇ ਆਏ ਦੇ ਏ ੳ?
ਹਾਂ ਵੀਜਾ ਖਤਮ ਹੋ ਗਿਆ ਨਾ।
ਅੱਛਾ! ਠੀਕ ਐ, ਤੇ ਫੇਰ ਹੁਣ ਅੱਗੇ ਦਾ ਕੀ ਪਲੈਨ ਐ?
ਬਸ ਦੁਬਾਰਾ ਜਾਵਾਂਗੇ ਓਥੇ ਜੀ।
ਅੱਛਾ- ਅੱਛਾ ਤੇ ਉੱਥੇ ਕੀ ਅੱਛਾ ਵੇਅਰ ਹਾਊਸਿੰਗ ਦੇ ਵਿੱਚ? ਅੱਛਾ ਇੱਕ ਗੱਲ ਦੱਸੋ, ਤੇ ੳਅ ਜਿਵੇਂ ਇੱਥੇ ਇੰਡੀਆ ਦੇ ਵਿੱਚ ਹੁਣ ਤੁਸੀਂ ਆਏ ੳਹ? ਟੱਚ ਤੁਸੀਂ ਉੱਥੇ ਕਿੰਨਾ ਟਾਈਮ ਲਗਾ ਕੇ ਆਏ ੳ? ਅ ਅੱਛਾ, ਤੇ ਤਾਨੂੰ ਫਿਰ ਕੀ -ਕੀ ਚੇਂਜਿਸ ਲੱਗਦੇ ਨੇ ਜਿੱਦਾਂ ਇੰਡੀਆ? ਥੇ ਪੋਲਊਸ਼ਨ ਦਾ ਕਲੀਨੀਨੈਸ? ਦਾ ਜਾ ਜਿਵੇਂ ਇੱਥੇ ਤਾਨੂੰ ਪਤਾ ਈ ਆ, ਕਰਾਊਡ ਵਗੈਰਾ ਸੜਕਾਂ ਤੇ ਕੋਈ ਰੈਡ ਲਾਈਟ ਵਗੈਰਾ ਨ ਈ ਓ ਫੋਲੋ ਨੀ ਕਰਤਾ, ਉੱਥੋ ਦੇ ਕੀ ਰੂਲਸ ਨੇ?
ਉੱਥੋ ਤੁਸੀਂ ਐਂ ਲਾਓ ਜੀ, ਸ ਵੈਦਰ ਤੇ ਏਨਾ ਵਧੀਆ ਹੈਗਾ ਜ ਜਿਦਾ ਅੰਤ ਨੀ ਸਭ ਤੋਂ ਤੋਂ ਵਧੀਆ ਲਾ ਲਓ, ਤੁਸੀਂ ਵੈਦਰ ਬਹੁਤ ਵਧੀਆ ਸਾਫ਼ ਸਫ਼ਾਈ ਵੀ ਇੱਕ ਨੰਬ ਬਰ ਹੈਗੀ ਏ।
ਤੇ ਪੋਲਊਸ਼ਨ ਵਗੈਰਾ?
ਪੋਲਿਊਸ਼ਨ ਤੇ ਹੈ ਈ ਨਈ ਬਿਲਕੁਲ ਵੀ ਉੱਥੇ ਤੇ ਇੱਕ ਪਰਸੈ਼ਂਟ ਵੀ। ਏਕ ਪਰਸੈਂੱਟ ਵੀ ਪੋਲਿਊਸ਼ਨ ਨਹੀਂ ਹੈਗਾ ਓਥੇ। ਹਾਂਜੀ ਹੋਰ ਓੱਥੇ
ਤੇ ਵੀਕਲਸ ਵਗੈਰਾ ਜਿਵੇਂ, ਇੱਥੇ ਤਾਂ ਦੇਖੋ, ਓਟੋ ਰਿਕਸ਼ਾ, ਓਆਟੋ ਵਗੈਰਾ ਵੇ ਤੇ ਤੁਸੀਂ ਹਨਾ ਕੋਈ ਪੁਰਾਣੀ ਗੱਡੀ ਏ, ਜਿੱਦਾਂ ਏਨਾ ਕਾਲਾ ਧੂੰਆਂ ਛੱਡਦਾ। ਯ ਜਾਂ ਕੁਛ ਵੀ ਹੈਗੇ ਸਮਝ ਗਏ, ਵੀ ਜਿਵੇਂ ਇੱਥੇ ਸਾਡੇ ਏਥੇ ਇੱਕ ਪੇਪਰ ਮਿਲ ਹੈਗਾ, ਓਦੀ ਪਤਾ ਨੀ ਕੀ ਸ਼ਾਮ ਦੇ ਟਾਈਮ ਕਈ ਵਾਰੀ ਤੇ ਬੋਤ ਮਤਲਬ ਕਿ ਬਹੁਤ ਹੀ ਜ਼ਿਆਦਾ ਸਮੈਲ ਜਿ ਆਉਂਦੀ ਹੈ, ਹਾਂਜੀ। ਤੇ ਉੱਥੇ ਇਹ ਚੀਜ਼ਾਂ ਹੈਗੀਆਂ ਨੇ?
ਹਾਂਜੀ, ਉੱਥੇ ਤੇ ਬੜੇ ਸਟ੍ਰਿਕਟ ਰੂਲ ਹੈਗੇ ਨੇ, ਉੱਥੇ ਦੇ ਤੁਸੀਂ ਇਹ ਲਾ ਜ
ਜਿੱਦਾਂ -ਕਿੱਦਾਂ ਬੰਦਾ ਮੇਨਟੇਨ ਕਰਦਾ ਹੈਲਦੀ ਲਾਈਫ ਵਗੈਰਾ। ਉੱਛੇ ਮੇ ਜਿਵੇਂ, ਇੱਥੇ ਦੇ ਦੇਖੋ ਛੋਟੇ- ਛੋਟੇ ਕਈ ਬੱਚਿਆਂ ਨੂੰ ਮੈਂ ਦੇਖਿਆ ਚਸ਼ਮੇ ਲੱਗੇ ਹੋਏ ਨੇ। ਠੀਕ ਹੈ, ਸ਼ੂਗਰ ਦੀ ਹੋਈ -ਹੋਈ ਹੈ ਦਿੱਕਤ, ਮੇਰੇ ਨੋਨ ਵਿੱਚ ਬਥੇਰੇ ਹੈਗੇ ਨੇ ਛੋਟੇ ਬੱਚਿਆਂ ਨੂੰ ਸ਼ੂਗਰ। ਦੇਖਲੋ, ਤੇ ਉੱਥੇ ਫੇਰ ਮੈਨ ਤੇ ਇਓ ਲੱਗਦਾ ਵੀ ਜਿਵੇਂ ਇੱਥੇ ਇੰਡੀਆ ਦੇ ਵਿੱਚ ਇੰਨਾ ਪੋਲਿਊਸ਼ਨ, ਬਿਮਾਰੀਆਂ ਕਰਕੇ ਹੈ ਸਭ ਕੁਛ ਲੋਕ ਅੱਛਿਆਂ ਨੂੰ ਜਲਦੀ ਮੰਨ ਜਾਂਦਾ।
ਬਿਲਕੁਲ ਜੀ ਬਿਲਕੁਲ। ਉੱਥੇ ਦੇ ਜੀ ਤੁਸੀਂ ਇਹ ਵੇਖੋ ਜੀ ਬੱਚੇ ਇੰਨੇ ਐਕਟਿਵ ਹੈਗੇ ਨਾ ਉੱਥੇ ਦੇ। ਸੋਚ ਨੀ ਸਕਦੇ, ਇੱਥੇ ਦੇ ਬੱਚੇ ਦੇ ਫੋਨ -ਫੋਨ ਚਲਾਉਣਾ, ਉੱਥੇ ਦੇ ਬੱਚੇ ਸਪੋਰਟਸ ਚ ਇੰਨੀ ਐਕਟੀਵਿਟੀ ਚ ਪਾਰਟੀਸਪੇਟ ਕਰ ਲੈਂਦਾ ਛੋਟੇ- ਛੋਟੇ ਬੱਚੇ, ਤਿੰਨ- ਤਿੰਨ ਚਾਰ -ਚਾਰ ਸਾਲ ਦੇ, ਫੁੱਟਬਾਲ ਇੰਨੀ ਖੇਲਦੇ ਨੇ ਨਾ ਉਹ ਜ ਜਿਹਦਾ ਅੰਤ ਨਹੀਂ।
ਅੱਛਾ -ਅੱਛਾ ਹੁਣ ਅਸੀਂ ਵੀ ਗਏ ਸੀ ਨਾ ਬਾਹਰ ਘੁੰਮਣ ਇੱਕ ਵਾਰੀ, ਤੇ ਮੈਂ ਵੀ ਉਥੇ ਦੇਖਿਆ ਮੈਂ, ਉੱਥੇ ਕਿਸੇ ਬੱਚੇ ਦੇ ਹੱਥ ਦੇ ਵਿੱਚ ਫੋਨ ਨਹੀਂ ਵੇਖਿਆ। ਤੇ, ਇੱਥੇ ਹੀ ਉਹ ਹੈਗਾ ਹੈ, ਕੋਈ ਬੱਚਾ ਅਗਰ ਘੁੰਮਣ ਵੀ ਬਾਹਰ ਜਾ ਰਿਹਾ, ਫੋਨ ਹੁੰਦਾ। ਕੁਛ ਖਾ ਰਿਹਾ, ਫੋਨ ਹੁੰਦਾ ਕੋਲ, ਫੋਨ ਗੇਮਾਂ ਜਾਂ ਕੁਛ ਵੀ ਕਾਰਟੂਨ ਉੱਥੇ ਉਹਨਾਂ ਨੇ ਮੈਂ, ਬੱਚਿਆਂ ਨੂੰ ਬਿਲਕੁਲ ਨੀ ਆਦਤ ਪਾਈ ਹੋਈ, ਬਿਲ
ਨਹੀਂ ਜੀ ਨਹੀਂ, ਉਹ ਤਾਂ ਬਿਲਕੁਲ ਡਿਸਪਲਿਨ ਵਿਚ ਰਹਿੰਦੇ ਨੇ ਜੀ।
ਅੱਛਾ -ਅੱਛਾ ਤੇ ਉੱਥੇ ਜਿੱ ਤਾਂ ਬਸਿਸ ਵਗੈਰਾ ਜਾਂ ਲੋਕਲ ਟੇਰਨਸ ਵਗੈਰਾ
ਹਾਂਜੀ -ਹਾਂਜੀ ਉੱਥੇ ਦੇਖੋ ਜੀ ਜਿਵੇਂ ਮੈਂ ਗਿਆ ਸੀ, ਸਾਨੂੰ ਮਤਲਬ ਜਿੱਦਾਂ ਟਰਾਂਬ ਦਾ ਹੈਗਾ ਨਾ, ਟਰਾਂਬ ਹੁੰਦੀ ਜਿਹੜੀ ਸੜਕ ਤੇ ਚੱਲਦੀ ਏ, ਉਹਦਾ ਸਾਨੂੰ ਕਾਰਡ ਮਿਲਦਾ ਜੀ ਇੱਕ ਮਹੀਨੇ ਦਾ, ਮਤਲਬ ਜਿੰਨਾ ਮਰਜ਼ੀ ਯੂਜ ਕਰੋ, ਤਿੰਨ ਹਜ਼ਾਰ ਰੁਪਏ ਦਾ ਆਂਦਾ। ਤਿੰਨ ਹਜਾਰ ਰੂਬਲ ਦਾ।
ਅੱਛਾ।
ਹਾਂਜੀ।
ਠੀਕ ਹੈ। ਤੇ ਨਹੀਂ ਜਿੱਦਾਂ ਇੱਥੇ ਤੇ ਦੇਖ ਹਨਾ, ਤੁਸੀਂ ਬੱਸਿਸ ਵਗੈਰਾ ਵੀ ਵੇਖੀਆਂ ਹੋਣਗੀਆਂ, ਇੰਨੀ ਖਟਾਰਾ ਬੱਸਿਸ। ਠੀਕ ਹੈ, ਤੇ ਉਤੋਂ ਦੀ ਓਵਰਲੋਡ ਹੋਏ ਉਹਨੇ ਬੱਚੇ ਬਾਹਰ ਤੱਕ ਉਹਨੇ ਪਿੱਛੇ ਇੱਕ ਐਕਸੀਡੈਂਟ ਹੋਇਆ ਸੀ, ਕੋਲਿਜ ਦੀਆਂ ਕੁੜੀਆਂ ਮਰ ਗਈਆਂ ਸੀ। ਠੀਕ ਅ ਰੋਡਵੇਜ਼ ਦੀ ਬੱਸ ਛੱਡ ਗਈ ਸੀ ਉੱਪਰ। ਇੰਨਾ ਜ਼ਿਆਦਾ ਕਰਾਊਡ ਉੱਤੋਂ ਦੀ, ਪੋਲਿਊਸ਼ਨ ਵੀ ਸਰਕਾਰ
ਸਾਡੇ ਉੱਥੇ ਨਾ, ਉਹ ਬੱਸ ਦੀ ਜਿਹੜੀ ਹੈਗੀ ਨਾ ਸੜਕ ਉਹ ਬਿਲਕੁਲ ਹੀ ਅਲੱਗ ਲੈਨ ਤੇ ਬਣਾਈ ਦੀ ਉਹ ਉੱਥੇ ਹੀ ਚੱਲਦੀ ਏ।
ਅੱਛਾ।
ਹਾਂਜੀ, ਹੋਰ ਜਿਹੜੀ ਕਾਰ ਦੀ ਹੁੰਦੀ ਹੈ ਨਾ ਕਾਰ ਦਾ ਜਿਹੜਾ ਹੁੰਦਾ ਲੈਨ, ਉਹ ਵੀ ਨਾ ਉਹ ਉਹ ਕਾਰ ਵਾਲਾ ਲੈਨ ਨਾ ਬੱਸ ਆਲੀ ਲੈਨ ਚ ਨਹੀਂ ਆ ਸਕਦਾ, ਅਗਰ ਆਏਗਾ
ਅੱਛਾ। ਅੱਛਾ ਅੱਛਾ, ਨਹੀਂ ਐਥੇ ਤੇ ਦੇਖੋ ਦੇ ਤੁਸੀਂ ਵੀ ਵੇਖਿਆ ਹੀ ਹੋਣਾ ਏ। ਵੀ ਜਿੱਦਾਂ ਓਥੇ ਛੋਟੀ ਵਾਈਕਲ ਜਾ ਰੀ ਏ, ਓਥੇ ਈ ਵੱਡੇ-ਵੱਡੇ ਟਰੱਕ ਜਾ ਰੇ ਨੇ, ਬੱਸਾਂ ਜਾ ਰਈਆਂ ਨੇ।
ਨਾ।
ਤੇ ਐਹ ਚੀਜ਼ ਦੇਖੋ ਫੇਰ ਪੋਲਿਊਸ਼ਨ ਈ ਏ ਨਾ ਇੱਕ ਤਰ੍ਹਾਂ ਦਾ, ਪੋਲੂਸ਼ਨ ਵੀ ਏ ਨਾਲੇ ਬੀ ਰੋਡ ਜੈਮ ਵੀ ਹੈਗੈ। ਹੁਣ ਕਿਸੀ ਆਮ ਬੰਦੇ ਨੇ ਬੀ ਕੀ ਕੈੰਦੇ ਨੇ ਕਿਧਰੇ ਜਾਣੈ ਤੇ ਐਹ ਟ੍ਰੈਫਿਕ ਕਰਕੇ ਲੇਟ ਹੋ ਜਾਂਦੈ। ਐਹਨਾਂ ਦਾ ਤੇ ਬਾਰੋਂ ਫਲਾਈਓਵਰ ਟਾਈਪ ਕੁਛ ਬਣਾਣਾ ਚਾਈਦੈ, ਕਿ ਬਾਰੋ-ਬਾਰ ਹਾਂ ਟ੍ਰਾਕ-ਟ੍ਰੁਕ ਯਾ ਕੋਈ ਟਾਈਮਿੰਗ ਸੈਟ ਹੋਣੀ ਚਾਈਦੀ ਬੀ ਐਹ ਟਾਈਮਿੰਗ ਰਾਤ ਦੇ ਟਾਈਮਿੰਗ ਬੀ ਐ ਆਣਾ-ਜਾਣਾ ਚਾਈਦੈ, ਹਾਂਜੀ।
ਪਤੈ ਕੀ ਜੀ, ਬਾਰ ਤੇ ਤੁਸੀਂ ਐ ਦੇਖੋ ਓਥੇ ਪੈਲੀ ਗੱਲ ਤੇ ਕੋਈ ਓਥੇ ਬਾਈ ਓਥੇ ਕੋਈ ਬਾਈਕ ਨੀ ਹੈ ਕੋਈ ਕੁਛ ਨੀ ਓਥੇ ਤੇ ਸਿਰਫ ਕਾਰਾਂ ਚੱਲਦੀਆਂ ਨੇ।
ਹੂੰ।
ਓਰ ਜੈਤਰ ਓਹ ਸਕੂਟਰ ਵੇਖੇ ਹੋਣੇ ਤੁਸੀਂ, ਓਹ ਜੇੜਾ ਬੰਦਾ ਖੜਾ ਓਹ ਸਕੂਟਰ
ਜੀ ਹਾਂਜੀ, ਹਾਂ ਓਹ ਵੀ ਪੋਲਿਊਸ਼ਨ ਫ੍ਰੀ ਹੈਗੇ ਨੇ ਹਾਂਜੀ।
ਹਾਂ, ਓਹ ਬੈਟਰੀ ਨਾ ਬੈਟਰੀ ਆਲੇ ਹੁੰਦੇ ਨੇ ਓਹ ਚ ਰਿਚਾਰਜ ਕਰੋ ਸੌ ਰਪੇ ਦਾ
ਅੱਛਾ, ਅੱਛਾ। ਅੱਛਾ ਅੱਛਾ, ਨਹੀਂ ਸਹੀ ਐ ਫੇਰ ਹੋਰ ਕੀ ਏ। ਮੈਂ ਵੀ ਵੇਖਿਆ ਏ ਓਹ ਪੇਜ਼ ਤੇ ਨਾ, ਹਾਂਜੀ, ਮੈਂ ਵੀ ਦੁਬਈ ਚ ਗਈ ਸੀ ਮੈਂ ਵੀ ਵੇਖੀ ਸੀ ਓਹ ਚੀਜ਼।
ਹੂੰ, ਹੂੰ।
ਹਾਂ ਮੈਨੂੰ ਓਹ ਚੀਜ਼ ਅੱਛੀ ਲੱਗੀ ਔਰ ਬਿਲਕੁਲ ਰੋਡ ਸ ਵੀ ਸਾਫ਼-ਸੁਥਰੀਆਂ, ਕੋਈ ਕਿਧਰੇ ਖੱਡਾ ਨੀ ਕੋਈ ਕੁਛ ਨੀ, ਕੋਈ ਟੁੱਟੀ ਨੀ ਕੋਈ ਫੁੱਟੀ ਨੀ, ਔਰ ਐਥੋਂ
ਤੁਸੀਂ ਐ ਦੇਖੋ ਬੰਦਾ ਜੈਵੇਂ ਤੁਰਦਾ ਐ ਨਾ ਓਦਾ ਵੀ ਅਲੱਗ ਲੈਣ ਹੈਗੈ, ਓਹ ਵੀ ਅਲੱਗ ਬਣਾਇਆ ਦਾ ਏ ਲੈਣ, ਹਾਂਜੀ। ਓਹ ਵੀ ਪੂਰਾ ਜੈਵੇਂ ਸੜਕਾਂ ਤੇ ਹੈਗੈ ਨਾ ਓਂਵੇਂ ਤੁਰਨ ਦਾ ਵੀ ਬਿਲਕੁਲ ਐਦਾਂ ਈ ਹੈਗੈ।
ਹਾਂ, ਔਰ ਮੈਂ ਤੇ ਦੇਖਿਆ ਬੀ ਭਾਰ ਤੇ ਡੋਗੀਆਂ ਵਗੈਰਾ ਲਈ ਵੀ ਹੈਂ ਅਲੱਗ ਈ ਚੀਜ਼ ਬਣਾਈ ਹੁੰਦੀ ਏ। ਤੇ ਔਰ ਐਥੇ ਤੇ ਲੋਕੀ ਐਥੇ ਤੇ ਲੋਕੀ ਜਿੱਦਾਂ ਐਵੇਂ ਈ ਆਮ ਲੋਕਾਂ ਦੇ ਘਰਾਂ ਦੇ ਬਾਰ ਕਰਾ ਰੇ ਨੇ ਯਾ ਕੁਛ ਵੀ ਹੈਗਾ ਏ ਹਨਾ ਬਈ। ਡੋਗੀਜ਼ ਨੂੰ ਸੁਸੂ, ਪੋਟੀ ਵਗੈਰਾ। ਅੱਛਾ, ਹਾਂ ਮੈਂ ਵੇਖਿਆ ਏ। ਹਾਂ। ਛਾ ਦੇਖਲੋ ਫੇਰ ਐਹੀ ਬੀ ਓਥੇ ਫੇਰ ਸਾਫ਼-ਸੁਥਰੀ ਬੀ ਚੀਜ਼ ਹੁੰਦੀ ਏ। ਤਾਂ ਈ ਲੋਕੀ ਬਾਰ ਦੇ ਇਨੇ ਐਕਟਿਵ ਨੇ, ਸਵੇਰੇ ਉੱਠਣਾ ਵੀ ਇੰਨੀ ਨੀ ਐਕਟਿਵ ਹੈਗ
ਪੰਜ-ਪੰਜ ਸੌ ਮੀਟਰ ਤੇ ਜੈਵੇਂ ਸੜਕ ਹੁੰਦੀ ਏ ਨਾ ਓਥੇ ਕੂੜੇ ਦਾ ਨੀ ਹੁੰਦਾ ਓਹ ਬਣਿਆ ਹੁੰਦੈ ਜੇੜਾ ਹਰ ਜਗ੍ਹਾ ਪੰਜ ਸੌ-ਪੰਜ ਸੌ ਮੀਟਰ ਬਾਦ ਓਹ ਕੂੜਾ ਨੀ ਹੁੰਦਾ ਸੱਟਣ ਚ ਸੱਟਣ ਆਲਾ ਓਹ ਇੰਨੇ ਲਾਏ ਦੇ ਨੇ ਹਰ ਸੜਕ ਤੇ। ਤੇ ਕੋਈ ਸੜਕ ਤੇ ਨੀ ਸਟ ਸਕਦਾ ਕੁਛ ਵੀ ਖਾ ਕੇ ਸਟ ਤਾ।
ਹੂੰ। ਨੀ ਸਹੀ ਏ, ਆ ਏਹ ਚੀਜ਼ ਤੇ ਮੈਂ ਵੇਖੀ ਏ ਕਾਫ਼ੀ ਜਗ੍ਹਾ ਤੇ ਬੀ ਹਾਂ, ਹਰ ਮੀਟਰ ਹਰ ਪੰਜ ਸੌ-ਛੇ ਸੌ ਮੀਟਰ ਬਾਦ ਡਸਟਬਿਨ ਪਿਆ ਹੁੰਦੈ। ਕਿਸੇ ਨੇ ਕੁਛ ਭਾਏਂ ਫੈਂਕਣੈ ਤੇ ਓਹਦੇ ਚ ਫੈਂਕੋ।
ਹਾਂਜੀ।
ਹਾਂਜੀ ਤੇ ਸਈ ਐ ਨਾ ਫੇਰ ਐ ਚੀਜ਼ ਦੇਖੋ ਹਿਮੀਨੈਜ਼ ਪੋਲਿਊਸ਼ਨ ਘੱਟ ਕਰਦੀ ਐ ਆਣ ਵਾਲੇ ਆਣ ਵਾਲੀ ਜਨਰੇਸ਼ਨ ਨੂੰ ਸਮਝਾ ਵੀ ਰੇ ਆ ਵੀ ਤੁਸੀ ਵੀ ਐ ਚੀਜ਼ ਕਰੋ। ਪਰ ਏਥੇ ਹੈ ਈ ਨਈ ਓ ਚੀਜ਼ ਏਥੇ ਲੋਕੀ ਜਿਵੇਂ ਐ ਹੁੰਦੇ ਨੇ ਵੀ ਜਿਵੇਂ ਸਾਫ ਸਫ ਫਾਈ ਵਾਲੇ ਜਿਵੇਂ ਅ ਜੇੜੇ ਹੁੰਦੇ ਨੇ ਗਲੀ ਮੱਲੇ ਦੇ ਵਿੱਚ ਆਂਦੇ ਨੇ ਸਵੀ ਪਰ ਵਗੈਰਾ ਏਨਾਂ ਨੇ ਵੀ ਦਖ ਖੋ ਕੋਈ ਗਲਵਸ ਨਈ ਪਾਏ ਹੁੰਦੇ ਕੋਈ ਕੁਛ ਨੀ ਪਾਏ ਹੁੰਦੇ ਹੈਂ ਤੇ ਜਿੱਦਾਂ ਕੋਈ ਮੂੰਹ ਨੀ ਕਵਰ ਕੀਤਾ ਹੁੰਦਾ ਵੀ ਜਿਵੇਂ ਰੋਡ ਸਾਈਡ ਨਾਲੀਆਂ, ਨਾਲੇ ਝਾੜੂ ਵਗੈਰਾ ਲਗਾ ਰੇ ਨੇ। ਹੈ ਤੇ ਇੱਕ ਪੋਲਿਊਸ਼ਨ ਫੇ ਮਲਬ ਕਿ ਓਨਾਂ ਨੂੰ ਵੀ ਜਮਸ ਤੇ ਜਾ ਈ ਰਏ ਨੇ ਨਾ ਓਈ। ਏਨੇ ਦੁਨੀਆਂ ਭਰ ਦੇ ਕੂੜਾ ਕਰਕਟ ਸਾਫ਼ ਕਰਦੇ ਨੇ ਇਨਫੈਕਸ਼ਨ ਐਵੇਂ ਈ ਤੇ ਫੈਲਦੈ।
ਬਿਲਕੁਲ ਜੀ ਬਿਲਕੁਲ।
ਹਾਂਜੀ
ਐ ਤਾ ਜੀ ਪਤਾ ਕੀ ਏ ਆਪਨੇ ਆਪ ਭਰਨ ਦਾ ਜੀ ਕਿੱਦਾਂ ਆਪਣੀ ਕੇਅਰ ਕਰਨੀ ਐ
ਹਾਂ ਐ ਤੇ ਗੱਲ ਹੈਗੀ ਐ।
ਏਥੇ ਪਤਾ ਕੀ ਕੇਅਰ ਨੀ ਕਰਦੇ ਨਾ ਆਪਣੇ ਸਰੀਰ ਦੀ। ਓ ਸੋਚਦੇ ਨੇ ਕੁਛ ਨੀ ਹੁੰਦਾ ਚਲੋ ਕਰ ਲੈਨੇ ਆਂ।
ਹੁੰ ਨਈ ਐ ਤੇ ਚੀਜ਼ ਗ਼ਲਤ ਹੈਗੀ ਐ।
ਬਿਲਕੁਲ ਜੀ ਗਲਤ ਤੁਸੀ ਐ ਵੇਖਲੋ ਜੀ ਬੰਦਾ ਮੈ ਬਾਰ ਰੈ ਕੇ ਆਏਆਂ ਦੋ ਸਾਲ ਓਥੇ ਇੱਕ ਵਾਰ ਵੀ ਨਾ ਬਿਮਾਰੀ ਨੀ ਹੋਈ ਬੁਖਾਰ ਨੀ ਹੋਇਆ ਓਥੇ ਇੱਕ ਵਾਰ ਵੀ।
ਅੱਛਾ ਐ ਏਥੇ ਤੇ ਜਰਾ ਜੇ ਮੌਸਮ ਬਦਲੇ ਤੇ ਕੁਛ ਹੋਏ। ਬੰਦਾ ਕਿਦਰੇ ਚਲਾ ਜੇ ਤੇ ਬੁਖਾਰ
ਉਈ ਤੇ
ਆ ਕੇ ਬੰਦਾ ਬਮਾਰ ਪੈ ਜਾਂਦਾ।
ਹੁੰ ਹੋਰ ਓਥੇ ਇੰਨੀ ਸ਼ਾਨ ਹਵਾ ਚੱਲਦੀ ਨਾ ਜਦੋ ਇੰਨੀ ਸ਼ਾਨਦਾਰ ਲੱਗਦੀ ਨਾ ਜੀ ਓ ਹਵਾ ਓਏ ਹੋਏ।
ਨਈ ਓਥੇ ਤੇ ਹਵਾ ਦੇਖੋ ਏਨਾ ਖਾਸ ਨੀ ਹੈਗਾ ਹਵਾ ਹੋਰਦਾ।
ਬਸ ਓਈ ਐ ਨਾ ਜੀ ਫਰਕ ਬੌਤ ਹੈਗਾ ਨਾ ਇੰਡੀਆ ਚ ਤੇ ਬਾਰਆਲੇ ਦੇਸ਼ਾਂ ਚ।
ਗੋਰਮੈਂਟ ਨੂੰ ਚਾਈਦਾ ਨਾ ਪੋਲਿਊਸ਼ਨ ਘੱਟ ਕਰਨਾ ਐ ਸਭ ਕੁਛ। ਆਣ ਵਾਲੇ ਟੈਮ ਚ ਦੇਖੋ ਬਿਮਾਰੀਆਂ ਈ ਬਿਮਾਰੀਆਂ
ਓ ਤੇ ਜੀ ਸਰਕਾਰ ਦੇ ਉੱਪਰ ਈ ਹੈਗਾ ਸਾਰਾ ਚੀਜਾਂ। ਏ ਸਰਕਾਰ ਨੂੰ ਮਨਣਾ ਚਾਈਦਾ ਸਾਡਾ ਦੇਸ਼ ਵੀ ਗਰੋਥ ਹੋਵੇ।
ਏ ਸਰਕਾਰ ਦੇ ਉਤੇ ਵੀ ਹੈ ਕੁੱਛ ਬੰਦਿਆਂ ਦੇ ਉ
ਨਾ ਓਨਾਂ ਨੇ ਐਸਾ ਸਿਸਟਮ ਬਣਾ ਤਾ ਜੀ। ਲਾਪਰਵਾ ਹੈਗੇ ਨੇ ਕੁਛ ਵੀ ਖਾ ਆ ਚੱਲ ਓਥੇ ਈ ਸੱਟ ਤਾ ਚੱਲ।
ਹਾਂ, ਹਾਂ, ਹਾਂ ਹੁੰ ਐ ਤੇ ਹੈਗਾ।
ਬਸ ਸਈ ਗੱਲ ਏ ਜੀ।
ਬਸ ਗਰਮੈਂਟ ਵੀ ਨੀ ਐਕਸ਼ਨ ਉਠਾ ਰੀ ਨਾ ਏਦੇ ਬਾਰੇ।
ਓ ਤੁਸੀ ਬਿਆਰ ਇਚ ਵੇਖ ਲੋ ਓ, ਓ ਪਤਾ ਨੀ ਕੀ ਕੀ ਖਾਂਦੇ ਰੈਂਦੇ ਨੇ ਨਾਲ ਈ ਥੂਕੀ ਜਾਂਦੇ ਨੇ। ਖਾਈ ਜਾਨੈ ਪੂਰਾ ਲਾਲ ਕਰਾਗਾਂ ਮੈ।
ਆਹੋ ਮੈ ਵੇਖਿਆ ਐ ਰੀਲਸ ਵਗੈਰਾ ਤੇ ਨਾ ਸੋਸ਼ਲ ਮੀਡੀਆ ਤੇ। ਹਾਂਜੀ ਹਾਂਜੀ ਗਲਤ ਹੈਗਾ ਏ ਬਿਲਕੁਲ ਛਾਡ ਫਿਰੀ ਹੋਣਾ ਚਾਹੀਦਾ ਹੈ ਜਿਵੇਂ ਵਿਕਲਸ ਵਗੈਰਾ ਟਾਈਮ ਤੇ ਆਪਣਾ ਉਹ ਕਰਵਾਓ ਸਰਵਿਸ ਕਰਵਾਓ ਸਭ ਕੁਛ ਕਰਾਓ ਹਾਂਜੀ ਲੋਕਾਂ ਦੇ ਹੱਥ ਚ ਹੈਗਾ ਆ ਸਭ ਕੁਛ ਤੇ
ਮੈਂ ਜਿੱਥੇ ਰਹਿ ਕੇ ਆਇਆ ਨਾ ਉਥੇ ਤੁਸੀਂ ਉਹ ਵੇਖ ਲਓ ਨਾ ਟ੍ਰੇਨ ਸਟੇਸ਼ਨ ਐਸੇ ਸੇਨ ਸੇਟਾਂ ਨਾ ਦੇਖ ਕੇ ਦੰਗ ਰਹਿ ਜਾਂਗੇ ਤੁਸ
ਅੱਛਾ ਵੇਖੋ ਤੁਸੀਂ ਜਾ ਕੇ ਬੂਰਾ ਹੀ ਹਾਲ ਹੈ ਹਾਂਜੀ ਚਲੋ ਠੀਕ ਹੈ ਵੀਰ ਜੀ ਹੈਂ ਮੈਂ ਇੱਕ ਮਿੰਟ ਕਰਨੀ ਆ ਬਾਅਦ ਚੋ ਕੋ ਠੀਕ ਮੰਮੀ ਆ